ਹਾਂਜੀ।
ਹਾਂਜੀ, ਸਤਿ ਸ੍ਰੀ ਅਕਾਲੀ ਮੈਮ, ਹੋਰ ਕਿਵੇਂ ਹੋ?
ਮੈਂ ਵਧੀਆ, ਤੁਸੀਂ ਦੱਸੋ?
ਹਾਂਜੀ, ਹਾਂ ਮੈਂ ਵੀ ਵਧੀਆ ਤੇ ਹੋਰ ਕੀ ਕਹਿ ਰਹੇ ਹੋ? ਹਾਂਜੀ, ਹਾਂ ਘਰੇ ਸਾਰੇ ਵਧੀਆ। ਹੋਰ, ਬੱਚੇ ਠੀਕ ਨੇ।
ਹਾਂਜੀ, ਹਾਂਜੀ ਬੱਚੇ ਸਾਰੇ ਠੀਕ ਨੇ ਤੁਸੀਂ ਦੱਸੋ ਬਸ ਅੱਜ ਕਿਵੇਂ ਫੋਨ ਕਰ ਲਿਆ ਮੈਨੂੰ?
ਮੈਂ ਕਿਹਾ, ਚਲੋ ਸੋਚਿਆ, ਮੈਂ ਕੰਮ ਕਰਕੇ ਫਰੀ ਸੀਗੀ, ਮੈਂ ਕਿਹਾ ਚਲੋ ਸੋਚਿਆ, ਕੋਲ ਹੀ ਲਾ ਲਾ।
ਬਿਲਕੁਲ ਸਹੀ ਸੋਚਿਆ ਤੁਸੀਂ, ਮੈਂ ਵੀ ਤੈਨੂੰ ਯਾਦ ਹੀ ਕਰਦੀ ਸੀ।
ਹਾਂ। ਚਲੋ ਵਧੀਆ- ਵਧੀਆ ਗੱਲ ਹੈ, ਯਾਦ ਕਰਦੇ ਰਹਿਣਾ ਚਾਹੀਦਾ ਆ।
ਹਾਂਜੀ।
ਤਾਰ ਬਣਿਆ ਰਹਿੰਦਾ।
ਬਿਲਕੁਲ -ਬਿਲਕੁਲ ਅੱਜ ਕਲ ਗਰਮੀ ਤੇ ਕਿੰਨੀ ਹੋ ਗਈ ਹੈ।
ਹਾਂਜੀ ਹਾਂ ਦੇਖਲੋ ਗਰਮੀ ਤਾਂ ਅੱਜ -ਅੱਜ ਕੱਲ ਬਹੁਤ ਆ। ਮਤਲਬ ਬਾਰਿਸ਼ ਵੀ ਮੀਂਹ ਵੀ ਪੈ ਰਿਹਾ ਆ ਪਰ ਮਤਲਬ ਓਦਾਂ ਫਿਰ ਉਨੀ ਜ਼ਿਆਦਾ ਗਰਮੀ ਹੋ ਜਾਂਦੀ ਹੈ।
ਬਹੁਤ ਹੀ ਜ਼ਿਆਦਾ ਕੱਟ-ਕੱਟ ਕੇ ਬਾਰਿਸ਼ ਹੁੰਦੀ ਹੈ, ਉਸ ਤੋਂ ਬਾਅਦ ਫੇ ਗਰਮੀ ਵੀ ਖੋ, ਉਸਦੇ ਪਹਿਲੇ ਤੋਂ ਜ਼ਿਆਦਾ ਗਰਮੀ ਹੋ ਜਾਂਦੀ ਹੈ, ਬਾਰਿਸ਼ ਤੋਂ ਪਹਿਲੇ ਸੀ।
ਹਾਂਜੀ, ਹਾਂ-ਹਾਂ ਤੇ ਤੁਹਾਡੇ ਬਾਰਿਸ਼ ਪਈ ਸੀ।
ਹਾਲੇ ਤਾਂ ਨੀ।
ਹੂੰ।
ਪ ਪੀਛੇ ਦੋ ਤਿੰਨ ਦਿਨ ਤਾਂ ਹੋਈ ਸੀ ਬਾਰਿਸ਼ ਵ ਹਲੇ, ਹਾਲਤ ਨੀ ਹੋ ਰਹੀ ਹੈ।
ਹਾਂਜੀ, ਹਾਂ ਕੱਲ ਵੀ ਨੀ ਹੋਈ, ਵੈਸੇ ਮਤਲਬ ਅੱਜ ਵੀ ਨੀ ਹੋਈ, ਪਰਸੋਂ ਹੋਈ ਸੀ ਸਾਡੇ।
ਹਾਂਜੀ, ਹਾਂਜੀ ਰਾਤ ਨੂੰ ਹੋਈ ਸੀ ਨਾ।
ਹਾਂਜੀ, ਹਾਂ ਰਾਤ ਨੂੰ ਹੀ ਹੋਈ ਸੀਗੀ ਤੇ ਹਾਂ, ਪਰ ਏਦਾਂ ਹੁੰਦਾ ਮੀਂਹ ਵ ਗੰਦ ਹੋਰ ਬ ਦਿੰਦਾ, ਹਨੇਰੀ ਵਗੈਰਾ ਫੇਰ ਸਫ਼ਾਈ ਕਰਨ ਨੂੰ।
ਉਹੀ। ਸਾਰਾ ਵਿਹੜਾ ਸਾਰਾ ਗੀਲਾ ਹੋ ਜਾਂਦਾ ਹੈ, ਸ ਸਭ ਨੂੰ ਸਾਫ਼ ਕਰਨਾ ਪੈਂਦਾ ਹੈ।
ਹਾਂ, ਫਿਰ ਪਾਣੀ ਨਾਲ ਧੋਣਾ ਪੈਂਦਾ ਆ, ਕੰਮ ਵੀ ਵੱਧ ਜਾਂਦਾ।
ਕੰਮ ਤਾਂ ਵੱਢੀ ਜਾਂਦਾ ਹੈ ਤੁਸੀਂ ਦੇਖੋ ਨਾ ਗਰਮੀ ਇੰਨੀ ਹੈ ਲੋਕਾਂ ਨਾ ਹਲਕੀ, ਹਲਕੇ -ਹਲਕੇ
ਹਲਕੇ ਹਲਕੇ ਕੱਪੜੇ ਪੈਂਦੇ ਨੇ, ਜਿਵੇ ਕੋਟ ਦੇ ਕੱਪੜੇ ਹਾਂਜੀ ਹਾਂ ਗਰਮੀ ਤੋਂ ਬੱਚ ਸਕੇ, ਜ਼ਿਆਦਾ ਸੇ ਜ਼ਿਆਦਾ ਤੂੰ ਵਾਈਟ ਕੱਪੜੇ ਲੈਣੇ ਸੇ। ਹਾਂਜੀ, ਹਾਂ ਕੋਈ ਮਤਲਬ ਜ਼ਿਆਦਾ ਡਾਰਕ ਕਲਰ ਪਾ ਕੇ ਨਹੀਂ ਖੁਸ਼ ਗਰਮੀਆਂ ਵਿੱਚ ਮਤਲਬ ਲਾਈਟ ਕਲਰ ਹੀ ਆਪਾਂ ਮਤਲਬ ਪ੍ਰੈਫਰ ਕਰਦੇ ਹਾਂ, ਜ਼ਿਆਦਾ।
ਹਾਂਜੀ। ਮੇਰੇ ਤੋਂ ਗ਼ਲਤੀ ਹੋ ਗਈ, ਮੈਂ ਤਾਂ ਹੁਣ ਮਾਰਕੀਟ ਜਾ ਰਹੀ ਸੀ ਤੇ ਮੈਂ
ਮੈਂ ਕਾਲਾ ਆਲਾ ਸੂਟ ਪਹਿਨਿਆ ਸੀ, ਅੱਛਾ। ੳਤੋਂ ਪੂਰੀ ਦੁਪ ਮੈਂ ਤਾਂ ਪੂਰੀ ਤਪ ਗਈ, ਮੈਂ ਤਾਂ ਪੂਰਾ ਘਰ ਆ ਕੇ ੳਨਾ ਨੂੰ ਚੇਂਜ ਕਰਾਤਾ। ਹਮ ਹਮ ਸਹੀ ਗੱਲ ਹੈ, ਮਤਲਬ ਸੀਜਨ 'ਚ ਸੀਜਨ ਦੇ ਅਕੋਰਡਿੰਗ ਹੀ ਅਪਾ ਨਾ ਕੱਪੜੇ ਪਾਏ ਜਾਂਦੇ ਨੇ, ਵੈਸੇ ਤਾਂ ਮੈਨੂੰ ਮਤਲਬ ਅਹ ਅ ਸਰਦੀਆਂ ਪਸੰਦ ਨੇ, ਵੀ ਸਰਦੀਆਂ 'ਚ ਚਲੋ ਵਧੀਆ ਹੁੰ
ਮੈਨੂੰ ਵੀ ਸਰਦੀਆਂ ਹੀ ਪਸੰਦ ਹੋਗੀ, ਰਾਤਾਂ ਨੀ ਲੰਬੀਆਂ ਹੁੰਦੀਆਂ। ਦਿਨ ਛੋਟੇ ਹੁੰਦੇ ਨੇ, ਜ਼ਿਆਦਾ ਤੋਂ ਜ਼ਿਆਦਾ ਅਸੀਂ ਉਸ ਮੌਸਮ ਤੋਂ ਕੁਛ ਵੀ ਕੱਪੜਾ ਪਹਿਨ ਸਕਦੇ ਹਾਂ ਮਤਲਬ, ਮੌਸਮ ਵਿੱਚ ਜਿਹਨੂੰ ਲੋਕੀ ਗਰਮ ਜੈਕੇਟ ਆਪਣੇ ਸਵੈਟਰ, ਸ਼ੋਲ, ਸਾਰੀ ਚੀਜ਼ਾਂ ਤੋਂ ਵੱਟ ਜਾਂਦੀਆਂ ਨੇ।
ਹਾਂਜੀ, ਹਾਂ ਮਤਲਬ ਸੋਹਣੇ, ਸੋਹਣੇ ਸੂਟ ਹੈਵੀ- ਹੈਵੀ ਮਤਲਬ ਹੈਵੀ- ਹੈਵੀ ਸੂਟ ਵੀ ਪਾ ਸਕਦੇ ਹ ਨਾ ਆਪਾਂ। ਵੀ ਵਰਕ ਵਾਲੇ, ਗਰਮੀਆਂ 'ਚ ਤਾਂ ਕੋਈ ਕੋਟਨ ਦੇ ਸੂਟ ਪੈਂਦੇ ਨੇ ਬਸ।
ਗਰਮੀਆਂ ਵਿੱਚ ਤ ਖਾਣਾ ਵੀ ਨਹੀਂੀ ਖਾਇਆ ਜਾਂਦਾ, ਉਹਨਾ ਜਿਵੇਂ ਸਰਦੀਆਂ ਹੁੰਦੀਆਂ ਨੇ ਤੇ ਗਰਮ- ਗਰਮ ਖਾਣਾ ਪਰਾਂਠੇ ਹੋ ਗਏ, ਚਾਹਏ ਕੌਫੀ ਪੀਣਾ, ਆਪਣਾ ਹੀ ਮਜ਼ਾ ਹੁੰਦਾ ਹੈ।
ਹਾਂਜੀ ਹਾਂ, ਮਤਲਬ ਗਰਮੀਆਂ ਚ' ਤਾਂ ਇਹ ਹੁੰਦਾ ਵੀ ਬਸ ਪਾਣੀ ਹੀ ਪੀ ਜਾਓ। ਪਾਣੀ ਪੀ ਜਾ ਉਹਦੇ ਨਾਲ ਹੀ ਢਿੱਡ ਭਰ ਜਾਂਦਾ।
ਹਾਂ ਬਾਈ ਤੋ, ਉਹ ਫਿਰ ਤੋਂ ਫੂਡ ਖਾਣਾ ਨੀ ਖਾਇਆ ਜਾ ਜਾਂਦਾ ਹੈ।
ਹਾਂਜੀ ਹਾਂ, ਖਾਣਾ ਨੀ ਖਾਇਆ ਜਾਂਦਾ। ਤੇ ਫੇਰ ਏਦਾਂ ਹੁੰਦਾ ਆ ਨਾ ਵੀ ਆਪਾਂ ਸਰਦੀਆਂ 'ਚ ਚਲੋ, ਜਿੱਦਾਂ ਮਰਜੀੀ ਗਰਮੀਆਂ 'ਚ ਹੁੰਦਾ ਵੀ ਚਲੋ ਜੇ ਲਾਈਟ ਭੱਜ ਗਈ, ਫੇਰ ਨੀ ਆਪਾਂ ਨੂੰ ਨੀਂਦ ਆ ਏ ਸੀ ਬਿਨਾਂ ਆਪਾਂ ਨੂੰ ਆਪਾਂ ਸੋ ਨੀ ਸਕਦੇ।
ਉਪਰ ਰ ਔਰ ਤੋ ਔਰ ਸਰਦੀਆ 'ਚ ਵੇਖੋ ਤੁਸੀਂ ਅਸੀਂ ਧੂਪ ਤੋਂ ਬੈਠ ਕੇ ਧੂਪ ਸੇਕ ਸਕਦੇ ਹਾਂ। ਮੂੰਗਫਲੀ ਔਰ ਗੁੜ ਖਾ ਸਕਦੇ ਆ ਟਾਈਮ ਕਿੰਨਾ ਵਧੀਆ ਸਪੈਂਡ ਹੁੰਦਾ ਹੈ, ਆਪਣੀ ਫੈਮਲੀ ਦੇ ਨਾਲ, ਆਪਣੇ ਬੜਿਆ ਦੇ ਨਾਲ
ਨਾਲੇ ਜਦੋਂ ਧੁੱਪ ਨਿਕਲਦੀ ਹੈ ਉਦੋਂ ਬੜਾ ਮਤਲਬ, ਇਹਨ ਗਰਮ- ਗਰਮ ਲੱਗਦਾ, ਹਨਾ।
ਹਾਂਜੀ, ਪਰ ਸਰਦੀਆਂ ਤੇ ਬਣਾਈ ਇਹ ਬੜਾ ਕੁੱਝ ਨੁਕਸਾਨ ਹੈਗਾ, ਜਿਵੇਂ ਮੈਨੂੰ ਜ਼ਿਆਦਾ ਠੰਢ ਨਾਲ ਸਰਦੀ 'ਚ ਕਫ ਤੇ ਫਲੂ ਹੋ ਸਕਦਾ, ਹਨਾ। ਤਾਂ ਉਹ ਬੜੀ ਮੈਨੂੰ ਗਲਤ ਚੀਜ਼ ਲੱਗਦੀ ਹੈ ਪੂਰੀ ਸਰਦੀ ਨਾ ਅਸੀ ਨਿਕਲ ਜਾਂਦੀ ਹਾਂ।
ਹਮ ਹਮ, ਮਾੜਾ ਜਿਹਾ ਜ ਮਾੜਾ ਜਿਹਾ ਚਲੋ ਆਪਾਂ ਨੂੰ ਹਵਾ ਲੱਗ ਜਾਵੇ ਆਪਾਂ ਨਹਾ ਕੇ ਮਾੜਾ ਜਿਹਾ ਬਾਹਰ ਨਿਕਲ ਜਾਈਏ ਤਾਂ ਉਹੀ ਆਪਾਂ ਨੂੰ ਜੁਕਾਮ, ਖੰਘ ਵਗੈਰਾ ਖਾਂਸੀ ਤੇ ਬੁਖਾਰ ਹੋ ਜਾਂਦਾ ਏ।
ਹਾਂਜੀ।
ਹਾਂਜੀ ਹਾਂ। ਤੇ ਉਹ ਮਤਲਬ ਏਦਾਂ ਆਪਣੇ- ਆਪਣੇ ਪਰ ਏਦਾਂ ਵਧੀਆ ਵੀ ਹੈ ਚਲੋ, ਬੰਦਾ ਰਜਾਈ ਵ ਰਜਾਈ ਵਗੈਰਾ ਲੈ ਕੇ, ਪੈ ਜਾਂਦਾ ਆ ਆਰਾਮ ਨਾਲ, ਨਾ ਮੱਛਰ ਆ ਨਾਮੱਖੀ ਹੈ।
ਹੀ ਤਾਂ ਉਹ ਤਾਂ ਸੁੱਖ ਹੈ ਹੀ ਠੰਡੀ ਓਦਾ, ਮੈਂ ਆਪ ਕੋਲ ਵੀ ਠੰਡੀਆਂ ਹੀ ਪਸੰਦ ਹੈਗੀ। ਗਰਮੀ ਦੇ ਨਾਲ ਸਕਿਨ ਟੂ ਸਕਿਨ ਪ੍ਰੋਬਲਮ ਵੀ ਕਿੰਨੀ ਹੋ ਜਾਂਦੀ ਹੈ, ਅੱਜ ਕਲ ਤੁਸੀਂ ਵੇਖੋ ਲੋ ਲੋਕਾਂ ਨੂੰ ਉਹ ਸਕਿਨ ਬਰਨ ਹੋ ਜਾਂਦੇ ਆ ਦੁੱਪ ਤੋਂ।
ਹਾਂਜੀ ਹਾਂ, ਟੈਨਿੰਗ ਵਗੈਰਾ ਬਹੁਤ ਜ਼ਿਆਦਾ ਹੋ ਜਾਂਦੀ ਆ।
ਔਰ, ਸਭ ਸੇ ਵੱਡੀ ਬਾਤ ਹੈ ਕਿ ਤੁਸੀਂ ਵੇਖੋ ਇਲੈਕਟ੍ਰੀਸਿਟੀ ਕਿੰਨੀ ਵੱਜਦੀ ਹੈ, ਗਰਮੀ ਤੋਂ ਇਲੈਕ ਇਲੈਕਟ੍ਰੀਸਿਟੀ ਇੰਨੀ ਕੰਜ਼ਿਊਮ ਹੁੰਦੀ ਹੈ, ਏ ਸੀ, ਕੂਲਰ ਫੈਨ, ਔਰ ਕਿੰਨੀਆਂ ਇਲੈਕਟ੍ਰੀਸਿਟੀ ਫਾਲਤੂ ਚੀਜ਼ਾਂ ਤੋਂ ਹੀ ਯੂਜ ਹੁੰਦੀ ਰਹਿੰਦੀ ਹੈ, ਔਰ ਸਰਦੀਆਂ 'ਚ ਇਲੈਕਟ੍ਰੀਸਿਟੀ ਇਲੈਕਟ੍ਰੀਸਿਟੀ ਵੀ ਕਿੰਨੀ ਸੇਫ ਹੁੰਦੀ ਹੈ।
ਸੇਵ ਹੁੰਦੀ ਆ ਸਹੀ ਗੱਲ ਆ ਸੀ ਬਿਲ ਵਗੈਰਾ, ਕਿੰਨੇ ਘੱਟ ਆਉਂਦੇ ਨੇ ਹਨਾ।
ਬਿਲਕੁਲ, ਇੰਨੀ ਤਾਂ ਕਮਾਈਆਂ ਨੀ ਹੈਗੀ, ਜਿੰਨੇ ਤੋਂ ਬਿੱਲ ਵਰਦੇ ਸੀ।
ਹਾਂ ਸਹੀ ਗੱਲ ਹੈ, ਏਸੀ ਬਹੁਤ ਜ਼ਿਆਦਾ ਉਹ ਖਿੱਚਦਾ ਆਪਣੀ ਬਿਜਲੀ।
ਬਹੁਤ ਹੀ, ਹਾਂਜੀ।
ਹਾਂਜੀ ਹਾਂ, ਏ ਸੀ ਬਿਨਾਂ ਰਾਤ ਨੂੰ ਪਿਆ ਨਹੀਂ ਜਾਂਦਾ ਜੇ ਇੱਕ ਵਾਰ ਏ ਸੀ ਦੀ ਆਦਤ ਪੈ ਜਾਵੇਂ। ਫਿਰ ਤਾਂ ਬੰਦਾ ਰਹਿ ਨਹੀਂ ਸਕਦਾ।
ਬਿਲਕੁਲ- ਬਿਲਕੁਲ ਬਿਨਾ ਏਸੀ ਤੋਂ ਗਮ ਹੀ ਇਤਨੀ ਆਉਂਦੀ ਹੈ, ਰਹਿ ਹੀ ਨਹੀਂ ਸਕਦਾ ਬੰਦਾ।
ਹਾਂ-ਹਾਂ ਫਿਰ ਇੰਨੇ- ਇੰਨੇ ਬੇਲਾ ਆ ਜਾਂਦੇ ਨੇ।
ਹਾਂਜੀ, ਪਰ ਗਰਮੀਆਂ ਤੋਂ ਇਹ ਚੀਜ਼ ਵਧੀਆ ਹੈ ਨਾ ਕਿ ਤੁਸੀਂ ਆਈਸ ਕਰ੍ਰੀਮ ਕੋਲਡ ਡਰਿੰਕ, ਫਰੂਟ ਜਿਵੇਂ ਤਰਬੂਜ, ਖਰਬੂਜਾ ਹੁੰਦਾ ਹੈ। ਉਹ ਠੰਡੇ ਕਰਕੇ, ਸ਼ੌਕ ਨਾਲ ਖਾ ਸਕਦੇ ਹੋ।
ਹਾਂਜੀ ਹਾਂ, ਵਾਟਰ ਵਾਲੀਆਂ ਚੀਜ਼ਾਂ ਜਿਵੇਂ ਤਰਬੂ 'ਚ ਕਿੰਨਾ ਪਾਣੀ ਹੁੰਦਾ ਆ, ਉਹ ਕਿੰਨਾ ਟੇਸਟ ਟੇਸਟੀ ਲਗਦਾ ਠੰਡਾ- ਠੰਡਾ
ਹਾਂਜੀ, ਉਹ ਤਾਂ ਗੱਲ ਹੈ ਹੀ, ਠੰਡਾ- ਠੰਡਾ ਤਰਬੂਜਾ ਹੋਊਗਾ ਤੇ ਸਾਦ ਤੁਸੀਂ ਆਪਣਾ ਬੈਠ ਕੇ ਖਾਣਾ ਖਾਓ ਪਹਿਲਾਂ, ਤਾਂ ਫਿਰ ਤਰਬੂਜ ਖਾਓ, ਕਿੰਨਾ ਵਧੀਆ ਲੱਗਦਾ ਏ।
ਹਾਂਜੀ ਹਾਂ, ਉਹ ਤੁਹਾਨੂੰ ਮੈਂਗੋ ਪਸੰਦ ਨੇ ਗਰਮੀ ਦੇ ਸੀਜ਼ਨ 'ਚ ਆਉਂਦੇ।
ਹਾਂਜੀ- ਹਾਂਜੀ, ਮੈਂਗੋ ਨੂੰ ਕਿਸਨੂੰ ਨੀ ਪਸੰਦ ਹੁੰਦੇ ਆ।
ਹਾਂ, ਸਹੀ ਗੱਲ ਆ, ਮੇਰੇ ਤਾਂ ਫੇਵਰੇਟ ਨੇ ਅੰਬ। ਤੇ ਬਹੁਤ ਟੇਸਟੀ ਲੱਗਦੇ ਨੇ, ਮੈਨੂੰ ਤਾਂ ਜਿੰਨੇ ਮਰਜ਼ੀ ਦੇ ਦੋ।
ਮੈਂ ਤੁਹਾਨੂੰ ਆਪਣੇ ਹੱਥ ਦਾ ਮੈਂਗਾ ਫਲੀਦਾ ਖਿਲਾਵਾਂਗੀ, ਤੁਸੀਂ ਮੇਰੇ ਘਰ ਆਓ।
ਠੀਕ ਹੈ, ਠੀਕ ਹੈ ਜ਼ਰੂਰ ਆਵਾਂਗੇ।
ਕਿੰਨੀ ਚੀਜ਼ਾਂ ਹੁੰਦੀਆਂ ਨੇ, ਠੰਡੀ- ਠੰਡੀ ਇੰਨੀ ਵਧੀਆ ਲੱਗਦੀਆਂ। ਸਰ, ਗਰਮੀਆਂ 'ਚ ਉਹੀ ਚੀਜ਼ ਕੁਛ ਇਹ ਜਿ ਐ ਜਿ ਵੀ ਚੀਜ਼ ਹੈ ਜੋ ਆਪੋ ਗਰਮੀ 'ਚ ਸ ਪਸੰਦ, ਸਰਦੀਆਂ 'ਚ ਪਸੰਦ ਨੀ ਆਉਂਦੀ ਹੈ।
ਮੈਨੂੰ ਮਤਲਬ, ਜ਼ਿਆਦਾ ਕਰੇਲੇ ਨੀ ਪਸੰਦ, ਗਰਮੀਆਂ 'ਚ ਆਂਦੇ ਨੇ ਜਿਹੜੇ।
ਘਰੇਲੇ ਤਾਂ ਮੈਨੂੰ ਵੀ ਨੀ ਪਸੰਦ ਹੈਗੇ, ਕੜਵੇ- ਕੜਵੇੇ ਸੇ ਲੱਗਦੇ।
ਹਾਂਜੀ ਹਾਂ, ਪਰ ਮਤਲਬ ਜਿਹੜੀ ਇੱਕ ਕੱਟ ਕੇ ਬਣਾਉਂਦੇ ਹਾਂ ਆਪਾਂ ਇੱਕ ਮਤਲਬ ਭਰ ਕੇ, ਉਹ ਮਤਲਬ ਬਸ ਮੈਂ ਸਿਰਫ ਇਕੱਲਾ ਉਹਦੇ ਵਿੱਚ। ਵਿੱਚਦਾ ਮਸਾਲਾ ਹੀ ਖਾ ਲੈਂਦੀ ਹਾਂ।
ਮੇਰੀ ਮੰਮੀ ਬਣਾਉਣੀ ਸੀ ਨਾ, ਮ ਜ ਮੈਂ ਆਪਣੇ, ਬਚਪਨ ਤੋਂ ਖਾਂਦੀ ਸੀ ਉਹ, ਵੋ ਪਰਵੇ ਵਾਲੇ ਕਰੇਲੇ ਉਹ ਉਸਮੇ ਪਿਆਜ ਕੀ ਫੀਲਿੰਗ ਕਰਤੀਥੀ।
ਹਾਂਜੀ ਹਾਂ।
ਉਹ ਬੜੇ, ਵਧੀਆ ਲੱਗਦੇ ਤੇ ਮੈਨੂੰ
ਹਾਂਜੀ ਹਾਂ। ਉਹ ਸਵਾਦ ਵੀ ਹੁੰਦੇ ਨੇ, ਇਸ ਕ ਮਲਬ ਉਹ ਖਾਧੇ ਜਾਂਦੇ ਆ, ਪਰ ਮਲਬ ਜਿਹੜਾ ਉਹਦਾ ਉ ਪਰਲਾ ਹੁੰਦਾ ਆ ਉਹ ਫੋਲਕ ਜਾਂ ਤੇ ਉਹ ਤਾਂ ਬ, ਉਹ ਬਹੁਤ ਕੜਵਾ ਹੁੰ, ਉਹ ਬਹੁਤ ਕੌੜਾ ਹੁੰਦਾ ਆ।
ਤੇ ਤੁਸੀਂ ਉਸਦੇ ਨਾਲ ਵੋ ਦੋ ਦਿਨ ਪਹਿਲਾਂ ਉਹਨਾ ਨੂੰ ਕਾਟ ਕੇ ਉਸ ਤੋਂ ਉੱਪਰ ਵੋ ਅਹ, ਨਮਕ ਡਾਲ ਕੇ ਰੱਖਦਿਆਂ ਕਰੋ ਨਾ ਤੁਸੀਂ।
ਹਾਂਜੀ, ਹਾਂ- ਹਾਂ- ਹਾਂ। ਹਾਂਜੀ, ਵੇਸੈ ਮ ਨਮਕ ਲਾ ਕੇ ਰੱਖਦੇ ਹਾਂ ਪਹਿਲਾਂ। ਪਰ ਉਹ, ਪਰ ਮੇਰੇ ਤੋਂ ਖਾਧੇ ਨੀ ਜਾਂਦੇ, ਮੈਨੂੰ ਤਾਂ ਕੌੜੀ ਹੀ ਲੱਗਦੇ ਆ।
ਨੀ ਆਪਣੀ ਆਪਣੀ ਚਾਹ, ਆਪਣੀ-ਆਪਣੀ ਪਸੰਦ ਹੁੰਦੀ ਐ, ਲੋਕਾਂ ਦੀ। ਦੋਨੋ ਹੀ ਸੀਜ਼ਨਸ ਤਾਂ ਹੈਗੇ ਨਾ, ਆਪਣੀ ਲਾਈਫ ਦਾ ਹਿੱਸਾ ਆ ਸਭ ਨੂੰ ਮਿਲਿਆ ਹੈ ਤਾਂ ਅਸੀਂ ਵੀ
ਹਾਂਜੀ ਹਾਂ। ਹਾਂ, ਛੇ ਮਹੀਨੇ ਇੱਕ ਸੀਜ਼ਨ ਨੇ ਆਣਾ, ਛੇ ਮਹੀਨੇ ਇੱਕ ਸੀਜ਼ਨ ਨੇ ਆਣਾ, ਪਰ
ਸਰਦੀ ਨੇ ਤੋਂ ਛੇ ਮਹੀਨੇਂ ਹੋਣਾ ਹੀ ਨਹੀਂ ਐ, ਸਰਦੀ ਤੋਂ ਤੀਨ ਮਹੀਨੇਂ ਐ ਦੋ ਮਹੀਨੇਂ ਹੁੰਦੀ ਐ, ਤੁਸੀਂ ਵੇਖੋ ਦਸੰਬਰ ਤੋਂ ਜਨਵਰੀ ਫਰਵਰੀ ਹੋ ਗਿਆ।
ਹਾਂਜੀ ਹਾਂ।
ਗਰਮੀ ਤੋਂ ਪੂਰੇ ਮਹੀ, ਪੂਰੇ ਸਾਲ ਹੀ ਰਹਿਣੀ ਐ, ਤੁਸੀਂ ਦੇਖੋਂ ਅਕਤੂਬਰ ਤੋਂ ਵੀ ਗਰਮੀ ਲੱਗਦੀ ਐ, ਏ ਸੀ ਚੱਲਦਾ ਪਿਆ ਅਕਟੂਬਰ ਤੇ ਵੀ।
ਹਾਂਜੀ ਹਾਂ, ਇਹ ਤਾਂ ਹੈ।
ਸਮਰ ਵਿੱਚ ਨਾ ਥੋੜ੍ਹੀ ਠੰਡਕ ਤੇ ਹਾਈਡ੍ਰੇਸ਼ਨ ਦਾ ਧਿਆਨ ਵੀ ਰੱਖਣਾ ਚਾਹੀਦਾ ਐ, ਤੇ ਵਿੰਟਰ ਵਿੱਚ ਗਰਮ ਔਰ ਸਿਹਤ ਦੇ ਖ਼ਿਆਲ ਰੱਖਣੇ ਆਲਾ ਖਾਣਾ ਖਾਣਾ ਚਾਹੀਂਦਾ ਐ।
ਹਾਂਜੀ ਹਾਂ। ਚਲੋਂ ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾਂ, ਦੋਨੇ ਸੀਜਨਾਂ ਚ ਵੀ ਆਪਾਂ ਨੂੰ ਹੈਲਦੀ ਖਾਣਾ ਖਾਣਾ ਚਾਹੀਂਦਾ ਐ ਨਾ।
ਹਾਂਜੀ, ਦੋਨੋ ਹੀ ਸੀਜਨ ਆਪਣੀ ਆਪ ਣੀ ਜਗ੍ਹਾ ਏ ਬਹੁਤ ਜ਼ਿਆਦਾ ਇੰਪੋਰਟੈਂਟ ਐਗੇ।
ਹਾਂਜੀ ਹਾਂ। ਗਰਮੀਆਂ ਚ ਦੇਖੋਂ ਚਲੋਂ ਐ ਹੁੰਦਾ ਵੀ, ਆਪਾਂ ਆਪਣੇ ਆਪਣੀ ਬੋਡੀ ਨੂੰ ਹਾਈਡਰੇਟ ਕਰਦੇ ਰਹਿਣਾ ਚਾਹੀਦਾਂ ਆ, ਪਾਣੀ ਨਾਲ ਹਨਾ, ਤੇ ਜਿੰਨਾ ਆਪਾਂ ਪਾਣੀ ਪੀ ਸਕੀਏ, ਆਪਣਾ ਜਿਹੜਾ ਪਸੀਨਾ ਆ ਉਹ ਵੀ ਆਪਾਂ ਨੂੰ ਬਾਹਰ ਕੱਢਣਾ ਚਾਹੀਦਾਂ ਆ ਥੋੜ੍ਹਾ ਮੋਟਾ ਕੰਮ ਕਰਕੇ, ਇੱਦਾਂ ਨਹੀਂ ਗਾ ਕਿ ਆਪਾਂ ਏ ਸੀ ਚ ਬੈਠੇ ਰਹੀਏ।
ਹਾਂਜੀ-ਹਾਂਜੀ। ਔਰ ਘੱਟ ਤੋਂ ਘੱਟ ਤੀਸ ਮਿੰਟ ਦੀ ਐਕਸਰਸਾਈਜ਼ ਗਰਮੀ ਤੇ ਸਰਦੀ ਦੋਨੋ ਸੀਜ਼ਨ ਕਰਨ ਚਨੀ ਆ।
ਹਾਂਜੀ ਹਾਂ, ਚਲੋਂ ਐਕਸਰਸਾਈਜ਼ ਤਾਂ ਆਪਾਂ ਨੂੰ ਹਮੇਸ਼ਾ ਕਰਦੇ ਹੀ ਰਹਿਣਾ ਚਾਹੀਦਾ ਆ। ਪਰ ਇਦਾਂ ਹੁੰਦਾ ਵੀ ਗਰਮੀਆਂ ਦੇ ਸੀ ਸੀਜ਼ਨ 'ਚ ਤ ਮਲਬ ਗਰਮੀ ਜ ਜਲਦੀ ਆ ਜਾਂਦੀ ਆ, ਪਸੀਨਾ ਵਗੈਰਾ ਜਲਦੀ ਆ ਜਾਂਦਾ ਆ।
ਫੇਰ ਲੋਕ ਜਦ ਜ ਜਦੀ ਏਸੀ ਆਲੇ ਰੂਮ 'ਚ ਵੜ ਜਾਂ ਦੇ ਆ, ਫੇਰ ਉਹ ਕਰਕੇ ਫੇਰ ਉਹਦੇ ਕਰਕੇ ਫੇਰ ਉਹ ਬਿਮਾਰ ਹੋ ਜਾਂ
ਬਿਮਾਰ ਹੋ ਜਾਂਨੇ ਆ, ਨਹੀਂ-ਨਹੀਂ ਤੁਸੀਂ ਨਾ ਏ ਸੀ ਨਾਲ ਨਾ ਬੈਠਿਆਂ ਕਰੋ ਇੰਨਾ ਜ਼ਿਆਦਾ, ਔਰ ਤੋਂ ਔਰ ਐਕਸਰਸਾਈਜ਼ ਤੋਂ ਬਾਅਦ ਤੋਂ ਬਿਲ ਕੁਲ ਵੀ ਨੀ, ਕਿਉਂਕਿ ਸਰਦੀ ਗਰਮੀ ਵੀ ਉਹ ਜਾਂਦੀਆਂ ਨੇ ਨਾ, ਉਹ ਬਹੁਤ ਕਫ ਫਲੂ ਦੇ ਆਸਾਰ ਬਣਦੇ ਆ।
ਹਾਂਜੀ ਹਾਂ, ਤੇ ਮਲਬ ਏਦਾਂ ਕਈ ਵਾਰ ਤਾਂ ਮਤਲਬ ਨਹਾ ਵੀ ਲੈਂਦੇ ਨੇ ਲੋਕ ਜਦ ਹੀ।
ਹਾਂਜੀ।
ਐਕਸਰਸਾਈਜ਼ ਪਸੀਨਾ ਆਇਆ ਹੁੰਦਾ, ਤੇ ਨਾਲ ਦੀ ਨਾਲ ਉਹ ਨਹਾ ਲੈਂਦੇ ਨੇ। ਫਿਰ ਉਹ ਉਹ ਵੀ ਬਹੁਤ ਖਤਰਨਾਕ ਚੀਜ਼ ਆ।
ਸਰਦੀ ਗਰਮੀ ਤਾਂ ਹੈਗੀ ਬੜੀ ਖ਼ਤਰਨਾਕ ਚੀਜ਼, ਤੁਸੀਂ ਵੇਖੋ ਨਾ ਗਰਮੀ ਚ ਬੁਖਾਰ ਚੜ੍ਹਦਾ ਤੇ ਕਿੰਨਾ ਗੰਦਾ ਚੜ੍ਹਦਾ, ਉਪਰਸ ਗਰਮੀ ਔਰ ਆਏਗੀ
ਹਾਂਜੀ ਹਾਂ, ਸਹੀ ਗੱਲ ਹੈ। ਫੇਿਰ ਇਹ ਹੁੰਦਾ ਆ ਵੀ ਪੱਖਾ ਵੀ, ਏਸੀ ਚ' ਵੀ ਨਹੀਂੀ ਪਿਆ ਜਾਂਦਾ ਜਦੋਂ ਫੀਵਰ ਫੀਵਰ ਹੁੰਦਾ ਬੁਖਾਰ, ਵੀ ਗਰਮੀਆਂ 'ਚ ਕਿਆ ਹੁੰਦਾ ਵੀ, ਵੀ ਨੂੰ ਵੀ ਠੰਢ ਲੱਗਣ ਲੱਗ ਜਾਂਦੀ ਹੈ ਫੇਰ
ਹਾਂਜੀ ਹਾਂਜੀ, ਉ ਓਹੀ ਤੇ ਮੈਂ ਕਹਿ ਰਿਹਾ। ਬਸ ਗਰਮੀ ਨਾਲ ਨਾ ਤੁਸੀਂ ਆਪਣਾ ਖਿਆਲ ਰੱਖਿੳ ਤੇ ਸਰਦੀ ਨਾਲ ਵੀ ਆਪਣਾ ਖਿਆਲ ਰੱਖਿਆ ਕਿ ਤੈਨੂੰ ਕੋਲਡ ਕਫ ਨਾ ਹੋ ਜਾਂਦੇ ਆ।
ਹਾਂਜੀ ਹਾਂ, ਤੁਸੀਂ ਵੀ ਬੱਚਿਆਂ ਦਾ ਧਿਆਨ ਰੱਖਿਓ ਗਰਮੀ 'ਚ ਗਰਮੀ ਬਹੁਤ ਆ, ਬਾਹਰ ਜ਼ਿਆਦਾ ਨਾ ਜਾਣ ਦਿਆ ਕਰੋ।
ਹਾਂਜੀ ਹਾਂਜੀ, ਚਲੋ ਮੈਂ ਤੈਨੂੰ ਕਰਨੀ ਹ ਫੋਨ ਫੇਿਰ।
ਹਾਂਜੀ ਹਾਂ, ਠੀਕ ਹੈ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।